ਹੈਲੋ ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਚਾਲ ਸਭ ਵਧੀਆ ਵਧੀਆ ਸੁਣਾਓ
ਮੈਂ ਵੀ ਠੀਕ ਆ
ਕੀ ਚੱਲ ਰਿਹਾ
ਬਸ ਬੈਠਾ ਸੀ ਥੋੜੀ ਦੇਰ ਐਲਈ ਡੀ ਵੇਖਦਾ ਪਿਆ ਸੀ
ਅੱਛਾ ਮੰਮਾ ਕਿੱਥੇ ਕੀ ਨੇ
ਮੰਮ ਉਹਦ ਹਾਸਪੀਟਲ ਗਏਰੇ
ਛਾ ਠੀਕ ਨੇ ਉੱਧਰ
ਹਾਂਜੀ ਓਪਰੇਸ਼ਨ ਹੋਇਆ ਅਡ ਚਾਰਜ ਮਿਲ ਜਾਏਗਾ ਵੈਸੇ ਕਹਿ ਰਹੇ ਸੀ ਬਾਕੀ ਉਹਨੇ ਥੋੜੀ ਦੇਰ ਚਾਹਦੇ ਨੇ
ਅੱਛਾ ਕਰ ਫਿਰ
ਘਰ ਬਸ ਪਾਪਾ ਤੇ ਮੈਂ
ਇਸ਼ਮ ਮ ਮਾਨ
ਮੰਮਾ ਅ ਘੰਟੇ ਤੱਕ ਆ ਜਾਣਗੇ ਵੈਸੇ ਹੋਰ ਕਹਿ ਰਹੇ ਸੀ ਬਾਰਾਂ ਜਾਂ ਇੱਕ ਵਜੇ ਤੱਕ ਡਿਸਚਾਰਜ ਮਿਲ ਜਾੇਗਾ ਉਹਨੂੰ ਤੇ ਆਹੋ ਇੱਕ ਵਜਣ ਨਾਲ ਹੈ ਬਸ
ਨ ਕੀ ਪਤਾ ਥੋੜੀ ਦੇਰ ਤੱਕ ਡਿਸਚਾਰ ਡਿਸਚਾਰਜ ਮਿਲ ਜੇ
ਛੁੱਟੀਆਂ ਦਾ ਕੰਮ ਸਟਾਰਟ ਕਰਤਾ
ਹਾਂਜੀ ਥੋੜਾ ਥੋੜ੍ਹਾ ਕਰਕੇ ਕਰਦਾ ਵਾ
ਕੰਮ ਵੀ ਤੇ ਜਾ ਸਾਰਿਆਂ ਨਾ
ਜ਼ਿਆਦਾ ਮਿਲਿਆ ਕੰਮ
ਹਾਂਜੀ, ਹੁਨ ਆਰਟ ਵਗੈਰਾ ਥੋੜ੍ਹੀ ਜੀ ਮਿਲੀ, ਬਾਕੀ, ਆਪਣਾ ਜਿੱਥੇ ਤੁਸੀਂ ਗੇ ਔ ਔਥੇ ਦਾ ਪੂਰਾ ਔਹ ਲਿਖਨਾ
ਹੂੰ
ਬਈ ਕੀ ਕੀ ਹੋਇਆ। ਕੀ-ਕੀ ਕੀਤਾ। ਫਨ ਟਾਸਕ ਕੀ ਕੀ ਹੋਇਆ ਤਾਡੇ ਨਾਲ। ਔਰ ਦਸ ਜਗਹ ਦੀ ਫੋਟੋ ਲੈਣੀ ਜੇੜੀ ਤਾਨੂੰ ਪਸੰਦ ਏ, ਤੇ ਔਦੇ ਬਾਰੇ ਅਪਣਾ ਹਿਸਟੋਰੀਕਲ ਚੀਜ਼ਾਂ ਲਿਖਣੀਆ।
ਜਿੱਥੇ-ਜਿੱਥੇ ਤੁਸੀਂ ਗੇ ਔ ਉੱਥੋਂ ਦੱਸ ਸਾਰਾ ਸਿਸਟਮ ਲਿਖਣੈ ਕਿਸ ਥਾਂ ਗੇਂ। ਕਿਥੇ ਗਏ, ਕੀ ਕੀਤਾ?
ਹਾਂਜੀ, ਜਿਵੇਂ ਘੁੰਮਣੇ ਆ ਕਿਧਰੇ ਨਾ ਕਿਧਰੇ। ਜੇ ਕਿਦਰੇੇ ਵੀ ਗੇ ਤ ਤੇ ਦਾਸ ਫੋਟੋਆਂ ਲਾਣੀਐ ਜੇੜੀ ਜੇੜੀ ਜਗਾ ਤੁਸ ਕਿ ਤੁਹਾਨੂੰ ਪਸੰਦ ਨੇ। ਗਏ ਨੀ ਔ ਵਾਲੀ ਨੀ ਜੇੜੀ ਪਸ ਸਾਮਨੇ ਕੋਈ ਵੀ ਲਾ ਕੇ ਓਹਦੀ ਹਿਸਟੋਰੀਕਲ ਕੁਛ ਲਿਖਣਾ ਨਾਲ
ਅੱਛਾ।
ਹੂੰ।
ਠੀਕ ਏ।
ਹਾਂਜੀ, ਤੇ ਜੇੜੇ ਸੈਨੂੰ ਸਾਰਾ ਚੈਪਟਰ ਵਗੈਰਾ ਕਰਾਏ ਨੇ ਔਦੇ ਚੋ ਅਸੀਂ ਕੁਛ ਜਿਵੇਂ, ਸਾਰੇ ਜੋੜ ਕੇ ਨਾ ਕੋਸ਼ਨ ਆਂਸਰ ਸਭ ਕੁ ਛ ਔਦੀ ਬੁੱਕ ਚੋਂ ਇੱਕ ਵੱਡਾ ਸਾਰਾ ਪੈਰਾਗ੍ਰਾਫ ਤਿਆਰ ਕਰਨਾ।
ਅੱਛਾ।
ਹਾਂਜੀ।
ਏਹੋ ਜਹੇ ਕੰਮ ਮਿਲਦੇ ਨੇ ਸ ਕੁਲੋ।
ਹਾਂਜੀ। ਬਾਕੀ ਇੱਕ ਓ, ਬਾਕੀ ਟ੍ਰੀ ਮਿਲਿਐ ਫੈਮਲੀ ਟ੍ਰੀ। ਔਦੇ ਤੇ ਅਸੀਂ ਫੈਮਲੀ ਦੀ ਸਾਰੀ ਪਿਚਰ ਚਿਪਕਾਣੀਆ ਮਦਰ-ਫਾਦਰ। ਅਪਣਾ ਗ੍ਰੈਂਡ ਪੇਰੈਂਟਸ, ਅੰਕਲ, ਆਂਟ।
ਹੂੰ ਹੂੰ ਅੱਛਾ।
ਹਾਂਜੀ।
ਪਹਿਲੇ ਏਹੋ ਜੋ ਕੰਮ ਨੀ ਹੁੰਦੇ ਸੀ। ਪਹਿਲੇ ਤੇ ਸਿੰਪਲ ਕੰਮ ਹੁੰਦੇ ਸੀ ਹੁਣ ਏ
ਐਕਟੀਵਿਟੀਆਂ ਜ਼ਿਆਦਾ ਹੋ ਗਈਆਂ ਨੇ ਐਕਟੀਵਿਟੀ ਹਾਂਜੀ ਹੁਣ ਜਿਆਦਾ ਹੋ ਗਈਆਂ।
ਤੇ ਤੁਹਾਨੂੰ ਵੈਸੇ ਵੀ ਸ਼ੌਕ ਹੈ ਐਕਟੀਵਿਟੀ ਬਣਾਉਣ ਦਾ
ਹਾਂ ਨ
ਦੇਖਣ ਦਾ ਕੰਮ ਘੱਟ ਹੁੰਦਾ ਤੇ ਐਕਚਲੀ ਜ਼ਿਆਦਾ ਬਣਾਨੇ ਆ।
ਹਾਂਜੀ, ਬਸ ਡਰੋਇੰਗ ਵੀ ਕਰਦਾ ਰਹਿਣਾਂ ਬੋਰ ਹੋਨਾ ਤੇ
ਅੱਛਾ।
ਹਾਂਜੀ।
ਮੈਥ ਚ ਠੀਕ ਹੈ ਕ
ਹਾਂਜੀ ਹੁਣ ਤਾਂ ਸਹੀ ਚੱਲ ਰਿਹਾ ਪਹਲੇ ਥੋੜੀ ਵੀਕ ਸੀ ਹੁਣ ਸਹੀ ਰ।
ਹੂੰ। ਮੈਥ ਥੋੜਾ ਔਖਾ ਹੁੰਦਾ ਨਾ ਮੈਂ ਬੱਚੇ ਨੂੰ ਸਮਝ ਨੀ ਆਉਂਦਾ ਆਸਾਨੀ ਨਾਲ
ਹਾਂਜੀ, ਇੱਕ ਸਾਡੇ ਸਕੂਲ ਚ ਉਹ ਲੱਗਦੀ ਆ ਪਰਿਮਲ ਸਰ ਦੀ ਕਲਾਸ ਜਿਹੜੇ ਹੈਡ ਨੇ
ਹੂੰ।
ਉਹ ਥੋੜ੍ਹਾ ਬਹੁਤ ਵਿੱਚੋ ਸਾਨੂੰ ਸਮਝ ਆ ਜਾਂਦਾ। ਬਾਕੀ ਤੇ ਬਾਕੀ ਵੱਡੇ ਬੱਚਿਆਂ ਦਾ ਆਉਂਦਾ ਉਹ ਸਾਨੂੰ ਨਹੀਂ ਆਉਂਦਾ।
ਚਲੋ ਕੋਈ ਨੀ ਬੈਠੇ ਬੈਠੇ ਰੋਜ਼ ਬਹਿੰਦੇ ਰਹੋਗੇ ਹੌਲੀ ਹੌਲੀ ਵੀ ਸਮਝ ਆਉਣਾ ਸ਼ੁਰੂ ਹੋ ਜਾਏਗਾ ਕੀ ਹੈਗਾ।
ਹੂੰ ਵੈਸੇ ਵੈਸੇ ਉਹਨਾਂ ਦੀ ਜਿਹੜੀ ਕੰਬਾਈਨ ਕਲਾਸ ਲਗਦੀ ਨਿਊ ਜਰਨਲ ਉਹ ਨਇਨਥ ਦੀ ਹੂੰਦੇ, ਨਾਈਨਥ ਦੇ ਸਾਰੇ ਸਮਸ ਸਾਨੂੰ ਕਰ ਰਹੇ ਨੇ।
ਅੱਛਾ। ਠੀਕ ਏ ਪੜ੍ਹਾਈ ਤੇ ਹੁਣ ਵਧੀਆ ਹਿਸਾਬ ਨਾਲ ਕਰਾਉਂਦੇ ਨੇ ਆਪਣੇ ਕੋਲ ਐਸੀ ਗੱਲ ਤੇ ਨਹੀਂ ਹੈਗੀ ਪੜ੍ਹਾਈ ਚ ਠੀਕ ਨਹੀਂ? ਬਾਕੀ ਜਦੋਂ ਬੱਚਾ ਸਿੱਖ ਖਣ ਵਾਲਾ ਹੋਏਗਾ, ਪੜ੍ਹਨ ਵਾਲਾ ਹੋਏਗਾ, ਉਹ ਆਰਾਮ ਨਾਲ ਧਿਆਨ ਨਾਲ ਪੜ੍ਹ ਲਏਗਾ। ਸਮਝ ਆ ਜੇਗੀ ਸਾਰੀ
ਕੁਛ ਬੱਚੇ ਪੜ੍ਹਦੇ ਪਏ ਨੇ ਕੁਛ ਨੂੰ ਸਮਝ ਆ ਜਾਂਦਾ ਜਿਆਦਾਤਰ ਨਹੀਂ ਵੀ ਆਉਂਦਾ ਮੈਮ ਕੋਲ ਪੁੱਛਨ ਆ। ਮੈ ਵੀ ਥੋੜਾ ਜਿਹਾ ਕੋਣ
ਜਿਸ ਤਰ੍ਹਾਂ, ਜਿਸ ਤਰ੍ਹਾਂ ਬੱਚ ਬੱਚੇ ਦੀ ਮੈਮਰੀ ਹੁੰਦੀ ਨਾ। ਗੈਸ ਮੈਂ ਪਾਵਰ ਵੀ ਦੇਈਏ।
ਹਾਂਜੀ।
ਹੋਰ ਕੀ ਵੈਸੇ ਨਹੀਂ ਕਰ ਸਕਦਾ, ਕੈਚ ਪਾਵਰ ਉੱਪਰ, ਡਿਪੈਂਡ ਕਰਦਾ ਬੱਚੇ ਦੀ ਕੈਚ ਪਾਵਰ ਕੈਸੀ ਹੈ। ਨਹੀਂ ਸਮਝਾਦਾ ਫਿਰ ਨਹੀਂ ਵੀ ਸਮਝਾਉਂਦਾ।
ਹ।
ਫਿਰ ਮੈਂਮ ਬੈਠੀਆਂ ਨੇ ਸਮਝਾਣ ਜਾਣ ਵਾਸਤੇ।
ਹਾਂਜੀ, ਹਾਂਜੀ।
ਛੁਟੀਆਂ ਕਿੜਤੀ ਤਾਂ ਪਈ।
ਛੁੱਟੀਆ ਟਵਾਨਪਚੀ ਤੋਂ ਲੈ ਕੇ ਤੀਹ ਵਾਤੱਕ ਨੇ ਨੈਕਸਟ ਮੰਥ ਦੀ।
ਹਾਂਜੀ। ਬਾਕੀ। ਹੁਣ ਗਰਮੀ ਜਿਆਦਾ ਹੋ ਗਈ ਨਾ। ਤਾਂ ਕਰਕੇ ਪਿੱਛੇ ਔਡਰ ਆਇਆ ਬਈ ਛੁੱਟੀਆਂ ਕਰ ਦਿ।
ਅੱਛਾ।
ਸਾਡੀ ਯੂਟੀ ਵੀ ਕੈਂਸਲ ਹੋ। ਗਈ ਸੀ ਬਈ ਛੁੱਟੀਆਂ ਹੋ ਗਿਆਂ।
ਆ ਯੂਟੀ ਕਿੱਥੋਂ ਆ ਗਈ ਜਾਂ ਪਿੱਛੋਂ, ਆਗੇ ਅਡਰ ਬੰਦ ਕਰੋ ਸਕੂਲ ਸਾਰੇ।
ਹਾਂਜੀ। ਨਾਲੇ ਹੋਰ, ਹਾਂਜੀ। ਹੋਰ ਸਕੂਲ ਚ ਤੇ ਟਵੰਟੀ ਤੋਂ ਟਵੰਟੀ- ਟੂ ਤੋਂ ਛੁੱਟੀਆਂ ਪੈ ਗਈਆਂ ਸੀ। ਅਸੀਂ ਦੋ -ਤਿੰਨ ਦਿਨ ਜ਼ਿਆਦਾ ਗਏ।
ਅੱਛਾ।
ਹਾਂਜੀ।
ਚਲੋ ਕੋਈ ਗੱਲ ਨਹੀਂ ਹੁਣ ਤੇ ਛੁੱਟੀਆਂ ਨੇ, ਆਪਣਾ ਫਰੈਂਡ ਨਾਲ ਖੇਲੋ ਇੰਜੋਏ ਕਰੋ ਥੋੜਾ ਜਹਾ ਨਾਲ ਸਟੱਡੀ ਵੀ ਕਰੋ।
ਹਾਂਜੀ। ਹੁਣ ਗਰਮੀ ਨਾਲੇ ਵੈਸੇ ਨਿਕਲਣਾ ਵੀ ਨੀ ਹੈ ਕਿਸੇ ਦੇ।
ਹਾਂ ਤੁੁੱਪੇ ਨਹੀਂ ਜਾ ਸਕਦੇ ਪਰ ਸ਼ਾਮ ਨੂੰ ਤ ਖੇਲ ਸਕਦੇ ਹੋ।
ਸ਼ਾਮੀ ਥੋੜੀ ਦੇਰ।
ਆਂ ਤੁਸੀ ਤੁੁੱਪੇ ਪੜ੍ਹਾਈ ਕਰ ਬੈ ਕੇ ਪੜ੍ਹਾਈ ਕਰ ਲਓ।
ਹਾਂਜੀ।
ਫਿਰ ਪੇਰੈਂਟਸ ਨੂੰ ਗੁੱਸਾ ਨਹੀਂ ਆਉਂਦਾ। ਪੇਰੈਂਟ ਸਮਝ ਆ ਬੱਚਾ ਦਿਨੇ ਪੜ੍ਹ ਰਿਹਾ ਤੇ। ਰਾਤੀ ਖੇਲ ਰਿਹਾ। ਕੋਈ ਗੱਲ ਨੀ ਸ਼ਾਮ ਨੂੰ ਖੇਲ ਰਿਹਾ। ਜੇ ਬੱਚਾ ਦਿਨੇ ਵੀ ਪੜ੍ਹਾਈ ਨਾ ਕਰੇ। ਫਿਰ ਸਾਰਾ ਦਿਨ ਬੈਠਾ ਰਹੇ। ਕੁਛ ਤੇ ਹੋੋਰ ਕਰਦਾ। ਤੇ ਸ਼ਾਮ ਖੇਲਣ ਚੱਲ ਜਾਏ। ਫਿਰ ਉਹ ਵੀ ਗੁੱਸਾ ਕਰਨ ਲੱਗੇ ਨਾ।
ਹਾਂਜੀ।
ਪੜ੍ਹਾਈ ਜ਼ਰੂਰੀ ਐ।
ਹਾਂਜੀ ਹੈਗੀ ਐ।
ਹੋਰ ਕੀ, ਪੜਾਈ ਕਰੋਗੇ ਤਾਂ ਹੀ ਕੁ ਸਮਝ ਆਏਗਾ, ਲਾਈਫ ਦਾ।
ਹਾਂਜੀ। ਹਾਂਜੀ।
ਪੜ੍ਹਾਈ ਵੱਲ ਪੂਰਾ ਕੰਨਸੰਨਟਰੇਟ ਕਰੋ, ਤਾਂ ਕਿ ਸਮਝ ਆਏ ਅਸੀਂ ਕਿਸ ਪੜ੍ਹਾਈ ਨੂੰ ਕਰ ਰਹੇ ਆਂ, ਤੇ ਏਦਾ ਟਾਈਮ ਲਗਾ ਰਹੇ ਹਾਂ ਤਾਂ ਟਾਈਮ ਸਾਡਾ ਵੇਸਟ ਨਾ ਜਾਏ, ਯੂਜ਼ ਹੋਏ, ਪ੍ਰੋਪਰ।
ਹਾਂਜੀ।
ਸਕੂਲ ਵੀ ਜਾਓ। ਪੜ੍ਹੋ ਵੀ ਸਹੀ, ਟਾਈਮ ਵੀ ਲਾਓ, ਤੇ ਫਿਰ ਪੜਾਈ ਨਾ ਆਏ ਤੇ ਫੈਦਾ ਕੀ।
ਹਾਂਜੀ। ਹੁਣ ਮੈਂ ਕਰਦਾਂ ਪਿਆਂ ਥੋੜਾ ਥੋੜਾ ਕਰਕੇ, ਬਾਕੀ ਹੁਣ ਵੇਖਣਾ। ਹਜੇ ਮੈਂ ਉਹ ਨੀ ਬਣਾਇਆ, ਟਰੀ ਵਗੈਰਾ। ਉਹ ਬਾਦ ਚੋ ਕਰਾਂਗਾ। ਪਹਿਲੇ ਲਿਖਣ ਦਾ ਕਰ ਰਿਆ।
ਕਿਉਂਕਿ ਕੱਠਾ ਕੰਮ ਨੀ ਹੁੰਦਾ ਇਕਦਮ ਅਗਰ ਥੋੜਾ ਥੋੜਾ ਕਰਦਾ ਰਹੇਂਗਾ ਤੇ ਫਿਰ ਓਹ ਆਪਣਾ ਪ੍ਰੈਸ਼ਰ ਨੀ ਪੈਂਦਾ ਬਾਅਦ ਚੋਂ।
ਹਾਂਜੀ।
ਥੋੜ੍ਹਾ ਥੋੜ੍ਹਾ ਕੰਮ ਕਰਦੇ ਰੋ। ਲਾਸਟ ਤੱਕ ਸਾਰਾ ਕੰਮ ਆਰਾਮ ਨਾਲ ਹੋ ਜਾਂਦਾ ਐ। ਹੁਣ ਸ਼ੁਰੂ ਚ ਬੇ‌‌ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਏਈ ਸੋਚੀ ਜਾਂਨੇ ਆਂ। ਬਾਦ ਚ ਹੁਣ ਹਜੇ ਟਾਈਮ ਪਿਆ, ਹਜੇ ਟਾਈਮ ਪਿਆ, ਫਿਰ ਰਹਿ ਜਾਣਗੇ ਦਸ ਦਿਨ, ਚਲੋ ਦਸ ਦਿਨ ਹੈਗੇ ਨੇ, ਕਰ ਲਾਂਗਾ। ਫਿਰ ਦਸ ਦਿਨ ਚ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੋ ਜਾਂਦੈ।
ਹਾਂਜੀ ਇਹ ਗੱਲ ਸੱਚੀ। ਮੇਰੇ ਨਾਲ ਹੋ ਬੈਠਿਆ ਐ ਕੰਮ ਪਹਿਲੇ ਵੀ।
ਹਮ ਫੇਰ।
ਉਹ ਵੇਚ ਕੇ ਅਨ, ਉਹ ਵਿਚ ਮੈਂ ਕਿਹਾ ਲਿਆਵਾਂਗਾ ਲਿਆਵ ਵਾਂਗਾ ਹਮ ਬਸ ਫੇਰ ਥੋੜੇ ਦਿਨ ਹੈਗੇ ਨੇ, ਜੇ ਕੋਈ ਨੀ ਕੋਈ ਨੀ ਕਰਦੇ, ਪੰਜ ਦਿਨ ਰਹਿ ਗੇ। ਫੇਰ ਕਿਆ, ਚਲੋ ਅੱਜ ਕਰਨਾ ਥੋੜ੍ਹਾ ਥੋੜ੍ਹਾ ਕੀਤਾ ਤੇ ਫੇਰ ਜਿਆਦਾ, ਤਾਂ ਵੀ ਅੱਜ ਤੇ ਦੋ ਤਿੰਨ ਚੀਜ਼ਾਂ ਆਈਆਂ, ਤੇ ਫਿਰ ਸ ਸਕੂਲ ਜਾਣਾ ਸੀ। ਫਿਰ ਗੱਲ ਕੀਤੀ ਵਈ ਨਹੀਂ ਹੋਇਆ।
ਹਾਂ ਫੇ, ਮੈਡਮਾਂ ਤੇ ਕਹਿਣਗੀਆਂ, ਅਸੀ ਇੰਨੀ ਛੁੱਟੀਆਂ ਦਿੱਤੀਆਂ ਤੁਆਨੂੰ, ਤਾਂ ਵੀ ਤੁਸੀਂ ਕੰਮ ਨੀ ਕਰ ਸਕੇ।
ਹਾਂਜੀ।
ਕੰਮ ਨੂੰ ਸਟੈਪ ਬਾਈ ਸਟੈਪ ਕਰੋ ਤ ਥੋੜਾ ਥੋੜਾ ਕਰ ਲੋ ਭਾਂਵੇ, ਰੋਜ਼ ਥੋੜਾ ਥੋੜਾ ਨਾ, ਇੱਕ ਤੇ ਥਕਾਵਟ ਨੀ ਹੁੰਦੀ ਤੇ ਇਕ ਆਰਾਮ ਨਾਲ ਕੰਮ ਹੁੰਦਾ ਰਹਿੰਦਾ ਐ। ਐਈਓ ਥੋੜਾ ਨੀ ਕਰਾਂਗੇ ਤੇ ਬਾਅਦ ਚ ਕੰਮ ਫੇ ਜ਼ਿਆਦਾ ਹੋ ਜਾਂਦਾ ਐ, ਫੇ ਟਾਈਮ ਥੋੜ੍ਹਾ ਹੁੰਦਾ ਏ ਕਰਨ ਦਾ
ਹਾਂਜੀ।
ਤੇ ਤਨ ਪਰਸ਼ਾਨੀ ਵੀ ਹੁੰਦੀ ਆ ਨਾਲ। ਇਸ ਕਰਕੇ ਜਿੰਨਾ ਕੰਮ ਮਿਲਿਆ, ਉਹਨੂੰ ਥੋੜਾ ਥੋੜਾ ਡਿਵਾਈਡ ਕਰਕੇ ਵੀ, ਜਰਾ ਜਿਹਾ ਇੰਨਾ ਕਰ ਕਰ ਲਿਆ, ਹੁਣ ਇਨਾ ਕਰ ਲਿਆ, ਹੁਣ ਇਨਾ ਕਰ ਲਿਆ। ਸਮ ਡਿਵਾਈਡ ਕਰਕੇ ਕੰਮ ਨੂੰ ਰੋਜ਼ ਥੋੜਾ ਥੋੜਾ ਕਰਦੇ ਰਹੋ, ਤਾਂ ਕਿ ਕੋਈ ਦਿੱਕਤ ਨਾ ਆਏ।
ਹਾਂਜੀ।
ਮੈਡਮ ਆ ਤਾਂ ਹੀ ਚੈੱਕ ਕਰਨਗੀਆਂ ਜੇ ਕੰਮ ਪ੍ਰੋਪਰ ਉੱਰ ਕੰਮ ਬੱਚਾ ਕਰਕੇ ਆਇਆ ਵੀ ਸਾਰਾ ਕੰਮ ਹੋ ਗਿਆ ਠੀਕ ਹੈ, ਅੱਛੀ ਗੱਲ ਹੈ ਕੰਮ ਕਰ ਕੀਤਾ ਸਾਰਾ ਤੇ ਉਸ ਤੋਂ ਬਾਅਦ ਲਰਨ ਵੀ ਕਰੋ ਨਾਲ-ਨਾਲ ਸਾਰਾ ਤਾਂ ਕਿ ਜਿਹੜਾ ਟਾਈਮ
ਹਾਂਜੀ ਨਾਲ-ਨਾਲ ਪੜਦਾ ਵੀ ਪਿਆ
ਹਾਂ ਸਟੱਡੀ ਵੀ ਕਰੋ ਨਾਲ-ਨਾਲ ਤਾਂ ਕਿ ਉਸ ਚੀਜ਼ ਨੂੰ ਸਮਝ ਸਕੀਏ ਅਸੀਂ ਵੀ ਹੈ ਕਿ-
ਹਾਂਜੀ ਹਾਂਜੀ
ਹੋਰ ਕੀ ਕਰ ਰਹੇ ਸੀ ਹੁਣ
ਨਓਹੀ ਲਾਏ ਆ ਅਸੀਂ ਬਣਾ ਦਾਵੇ ਸਾਡੀ
ਅੱਛਾ
ਥ ਹਾਂਜੀ ਬਾਕੀ ਥੋੜ੍ਹੀ ਦੇਰ ਜਦੋਂ ਫਰੀ ਟਾਈਮ ਹੁੰਦਾ ਥੋੜਾ ਕੰਮ ਕਰ ਲ਼ਿਆ, ਹੋਰ ਬਾਕੀ ਆਪਣੀ ਪ੍ਰੈਕਟਿਸ ਹੀ ਕਰਦਾ ਰਹਿੰਦਾ ਪੰਚੀਸ ਵਗੈਰਾ ਦੀ
ਬਸ ਕਹਿਣ, ਕਹਿਣਾ ਸੀ ਬਈ ਅਦ ਅੱਸੀ ਨਾਸ ਠੀਕ ਐਕਸਸਾਈਜ਼
ਕੀ ਗਾਣਾ ਸੀ
ਤੈਨੂੰ ਆਉਂਦੇ ਨੇ ਨਾ ਹਾਈਟ ਵਾਸਤੇ ਵੀ ਹੋਂਦਾ ਨਾਲੇ ਹੈਲੋ
ਹਾਂ-ਹਾਂ
ਉਹ ਜਿਹੜਾ ਹਾਈਟ ਵਾਸਤੇ ਹੁੰਦਾ, ਉੱਤੇ ਲਾ ਕੇ ਉਹਨੂੰ ਖਿੱਚਣਾ ਪੈਂਦਾ ਬੋਡੀ ਨੂੰ ਹੈਂਡਸ ਨਾਲ
ਅੱਛਾ
ਹੋ ਆਉਣਗੇ
ਹਾਂ ਕੋਈ ਗੱਲ ਨੀ ਲਗਵਾਓ, ਹਾਈਟ ਵਧੀ ਕਿਦੇ ਨਾਲ ਕਰੋ ਬ ਇਸ ਨਾਲ ਪ੍ਰੈਕਟਿਸ ਕਰਦੇ ਰਹੋ
ਹਾਂਜੀ
ਚਲੋ ਕੋਈ ਨੀ ਠੀਕ ਹੈ ਮੈਂ ਫਿਰ ਕਰਾਂਗਾ ਕੋਲ ਆ ਰਹੀ ਕਿਸੇ ਹੋਰ ਦੀ
ਹਾਂਜੀ ਠੀਕ ਹੈ
ਬਾਏ